ਹੈਲੋ ਜੀ। ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ?
ਬਸ ਵਧੀਆ। ਹੋਰ ਸੁਣਾਓ ਠੀਕ।
ਮੈਂ ਵਧੀਆ ਤੁਸੀਂ ਸੁਣਾਓ ਘਰ ਬਾਹਰ ਠੀਕ ਆ ਤੁਹਾਡੇ?
ਹਾਂਜੀ-ਹਾਂਜੀ, ਵਧੀਆ ਬਸ ਮੈਂ ਤੁਹਾਨੂੰ ਯਾਦ ਹੀ ਕਰਦੀ ਪਈ ਸੀ, ਤੁਹਾਡਾ ਫ਼ੋਨ ਆ ਗਿਆ। ਮੈਂ ਨਾ ਬੱਚਾ ਪ੍ਰੋਜੈਕਟ ਕਰਵਾਣਾ ਸੀਗਾ। ਵਿੱਚ ਆਇਆ ਹੋਇਆ ਸੀ ਰੁੱਖਾਂ ਦੀ ਸੰਭਾਲ ਰੁੱਖਾਂ ਬਾਰੇ ਮੀਨਜ਼ ਆਪਾਂ ਸਾਰਾ ਕੁੱਛ ਲਿਖਾਂ ਣਾ ਵੀੇ ਰੁੱਖ ਕਿਉਂ ਜ਼ਰੂਰੀ ਨੇ ਆਪਾਂ ਨੂੰ ਕੀ ਦਿੰਦੇ ਹਨ ਬੈਨੀਫਿਟ ਅਤੇ ਉਹਨਾਂ ਦੀ ਮੀਨਜ਼ ਕਿਵੇਂ ਆਪਾਂ ਸੰਭਾਲ ਕਰ ਸਕਦੇ ਹਾਂ ਤੇ ਮੈਂ ਕਿਹਾ ਤੁਹਾਨੂੰ ਤਾਂ ਬਹੁਤ ਨੌਲੇਜ ਹੁੰਦੀ ਏ। ਅਤੇ ਚਲੋ ਮੈਂ ਤੁਹਾਨੂੰ ਫੋਨ ਓਡੀਕਦੀ ਪਈ ਸੀ ਹਾਂ ਤੁਸੀਂ ਦੱਸੋ ਮੈਨੂੰ ਕਿਵੇ ਬਣਾਵਾਂ
ਬਿਲਕੁਲ ਇੰਨੀ ਜ਼ਿਆਦਾ ਇੰਪੋਰਟੈਂਟ ਹੈ ਰੁੱਖਾਂ ਦਾ ਆਪਣੇ ਲਈ ਆਪਣੇ ਪੂਰੇ ਜੀਵਨ ਲਈ ਰੁੱਖਾਂ ਇੰਨੀ ਇੰਪੋਰਟੈਂਟ ਹੈ ਆਪਾਂ ਕਿਵੇ -ਕਿਵੇ ਸ਼ੁਰੂ ਵਏ ਰੁੱਖਾਂ ਆਪਾਂ ਨੂੰ ਕੀ ਕੁੱਝ ਨਹੀਂ ਦਿੰਦੀ ਰੁੱਖਾਂ ਆਪਾਂ ਨੂੰ ਸਾਹ ਦਿੰਦੀਆਂ ਨੇ ਆੱਕਸੀਜਨ ਦਿੰਦੀਆਂ ਨੇ ਰੁੱਖਾਂ ਆਪਾਂ ਨੂੰ ਜੜੀ ਬੂਟੀਆਂ ਦਿੰਦੀਆਂ ਨੇ ਫਲ ਫਰੂਟ ਸਬਜ਼ੀ ਪੇੜ-ਪੱਤੇ ਫੁੱਲ ਇਨਾ ਕੁਛ ਦਿੰਦੀਆਂ ਨੇ ਨਾਲੇ- ਨਾਲੇ ਸਾਡੇ ਰੋਗ ਵੀ ਲੈ ਲੈਂਦੇ
ਹਾਂਜੀ ਰੁੱਖ ਆਪਾਂ ਨੂੰ ਜਿਵੇਂ ਫਲ-ਫਲ ਖਵਾਇਆ ਬੱਚਿਆਂ ਨੂੰ ਇੱਦਾਂ ਹੀ ਵੀ ਰੁੱਖ ਆਪਾਂ ਨੂੰ ਫਲ ਦਿੰਦੇ ਹਨ ਫੁੱਲ ਦਿੰਦੇ ਹਨ ਜੜੀ ਬੂਟੀਆਂ ਦਿੰਦੇ ਹਨ ਫਿਰ ਰੁੱਖਾਂ ਦੀ ਜੇਹੜੀ ਲੱਕੜ ਹੁੰਦੀ ਏ ਨਾ ਉਹ ਵੀ ਆਪਣੇ ਕੰਮ ਆਂਦੀ ਐ ਫਰਨੀਚਰ ਬਣਦਾ ਹੈ ਉਹਦੇ ਨਾਲ ਸਭ ਤੋਂ ਵੱਡੀ ਗੱਲ ਰੁੱਖ ਆਪਾਂ ਨੂੰ ਆੱਕਸੀਜਨ ਦਿੰਦੇ ਹਨ।
ਬਿਲਕੁੱਲ।
ਆਪਾਂ ਕਾਰਬਨ ਡਾਇਆਕਸ ਛੱਡਦੇ ਹਾਂ। ਅਤੇ ਰੁੱਖ ਕਾਰਬਨ ਡਾਇਆਕਸਾਈਡ ਲੈ ਲੈਂਦੇ ਹੈ ਅਤੇ ਜੇ ਰੁੱਖ ਨਹੀਂ ਹੋਣਗੇ ਅਤੇ ਵਾਤਾਵਰਨ ਵਿੱਚ ਸਾਰਾ ਕਸ ਕਾਰਬਨ ਡਾਇਆਕਸਾਈਡ ਫੈਲ ਜਾਏਗਾ। ਤਾਂ ਉਹ ਆਪਣਾ ਸਾਹ ਲੈਣਾ ਮੁਸ਼ਕਿਲ ਹੋ ਜਾਏਗਾ ਉਹਦੇ ਵਿੱਚ ਅਤੇ ਰੁੱਖ ਹੈਗੀ ਹੈ ਅਤੇ ਆਕਸੀਜਨ ਛੱਡਦੇ ਤੇ ਆਪ ਜੀਨੇ ਹਾਂ ਤੁਸੀਂ ਦੇਖੋ ਜਿੱਥੇ ਕੋਈ ਰੁੱਖ ਨਹੀਂ ਹੁੰਦਾ ਉੱਥੇ ਘੁਟਣ ਮਹਿਸੂਸ ਹੁੰਦੀ ਹੈ ਉੱਥੇ ਸਾਹ ਲੈਣਾ ਔਖਾ ਹੋ ਜਾਂਦਾ ਹੈ ਇੱਦਾਂ ਹੀ ਬੱਚਿਆਂ ਨੂੰ ਮੈਂ ਕਰਵਾਇਆ ਜਿਵੇਂ ਪ੍ਰੋਜੈਕਟ ਤਿਆਰ ਕਰਵਾਇਆ ਬੱਚਿਆਂ ਨੂੰ
ਬਿਲਕੁੱਲ ਜੀ ਆਪਾਂ ਨੂੰ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਇਹਨਾਂ ਨੂੰ ਇਹਨਾਂ ਨੂੰ ਲੋਕ ਜਿਹੜੇ ਰੁੱਖਾਂ ਨੂੰ ਕੱਟ ਦਿੰਦੇ ਨੇ ਉਹਨਾਂ ਨੂੰ ਕੱਟ ਕੇ ਨਵੀਆਂ ਜ਼ਮੀਨਾਂ ਨਵੇਂ ਮੋਾਲ ਨਵੇਂ ਸ਼ੋਰੂਮ ਬਣਾਦੇ ਨੇ ਉਹ ਚੀਜ਼ਾਂ ਗ਼ਲਤ ਨੇ ਉਹ ਚੀਜ਼ਾਂ ਬਿਲਕੁੱਲ ਬਿਲਕੁੱਲ ਗਲਤ ਹੈ ਆਪਣੀ ਸਿਹਤ ਲਈ ਵੀ ਆਪਣੇ ਇਨਵਾਇਰਮੈਂਟ ਵਾਸਤੇ ਵੀ ਕਿਉਂਕਿ ਅੱਜ-ਕੱਲ੍ਹ ਇੰਨਾ ਜ਼ਿਆਦਾ ਗਲੋਬਲ ਵਾਰਮਿੰਗ ਹੋ ਰਿਹਾ ਇੰਨਾ ਜ਼ਿਆਦਾ ਗਰਮੀ ਵੱਧ ਰਹੀ ਹੈ ਤੇ ਪ੍ਰਦੂਸ਼ਣ ਵੀ ਇੰਨਾ ਜ਼ਿਆਦਾ ਹੋ ਰਿਹਾ ਹੈ ਏਸੀ ਤੋਂ ਸਭ ਕੁਛ ਇੰਨਾ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਪੂਰਾ ਇਨਵਾਇਰਮੈਂਟ ਤੇ ਜੇ ਆਪਾਂ ਪੇੜ ਪੌਦੇ ਕੱਟ ਦਾਂਗੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ
ਸਹੀ ਗੱਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਰੁੱਖਹੀ ਹੈ ਜਿਹੜੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰ ਪਏ ਨੇ ਆਪਣੀ ਜ਼ਿੰਦਗੀ ਨੂੰ ਚਲਾ ਰਹੇ ਨੇ ਜੋ ਰੁੱਖ ਨਾ ਹੋਣ ਤੇ ਦੁਨੀਆਂ ਹੀ ਪਲਟ ਜਾਵੇ ਆਹ ਜਿਹੜੇ ਭੂਚਾਲ ਆਦੇ ਪਏ ਹੈ ਇੰਨੇ
ਹੂੰ
ਉਹ ਉਹਨਾਂ ਦਾ ਕਾਰਨ ਇਹੀ ਹੈ ਵੀ ਧਰਤੀ ਜਿਹੜਾ ਲੈਂਡਸਲਾਈਡ ਹੁੰਦਾ ਪਿਆ ਧਰਤੀ ਖਿਸਕਦੀ ਪਈ ਐ ਉਹਦਾ ਕਾਰਨ ਇਹੀ ਹੈ ਵੀ ਰੁੱਖ ਘੱਟ ਹੋਣ ਕਰਕੇ ਉਹ ਧਰਤੀ ਦੀ ਪਕੜ ਘਟ ਰਹੀ ਹੈ ਜਿਹੜੀ ਰੁੱਖਾਂ ਦੀਆਂ ਜੜ੍ਹਾਂ ਹੁੰਦੀਆਂ ਨੇ ਉਹ ਧਰਤੀ ਨੂੰ ਪਕੜ ਕੇ ਰੱਖਦੀਆਂ ਨੇ ਤੇ ਜਦੋਂ ਰੁੱਖ ਕੱਟੇ ਜਾਂਦੇ ਹਨ ਅਤੇ ਉਹ ਜੜਾ ਅ ਖਤਮ ਹੋ ਜਾਂਦੀਆਂ ਨੇ ਰੁੱਖਾਂ ਦੀਆਂ ਧਰਤੀ ਢਿੱਲੀ ਪੈ ਜਾਂਦੀ ਹੈ ਉਹ ਖਿਸਕਣੀ ਸ਼ੁਰੂ ਹੋ ਜਾਂਦੀ ਹੈ ਉਹਨਦੇ ਨਾਲ ਨੁਕਸਾਨ ਹੋ ਰਿਹਾ ਹੈ। ਰੁੱਖ ਇਹ ਨਹੀਂ ਵੀ ਸਿਰਫ ਇਨਸਾਨਾਂ ਨੂੰ ਚਾਹੀਦੇ ਹਨ ਰੁੱਖ ਜਾਨਵਰਾਂ ਨੂੰ ਵੀ ਜ਼ਰੂਰਤ ਪੈਂਦੀ ਹੈ ਜਾਨਵਰ ਖਾਂਦੇ ਨੇ ਇਹਨਾਂ ਦੇ ਪੱਤੇ ਖਾ ਲੈਂਦੇ ਦੇ ਰੁੱਖਾਂ ਦੇ ਆਪਣਾ ਢਿੱਡ ਭਰ ਲੈਂਦੇ ਕਈ ਅਵਾਰਾ ਜਾਨਵਰ ਨੇ।
ਉਹਨਾਂ ਨੂੰ ਨਹੀਂ ਹੁੰਦਾ ਕੋਈ ਸੰਭਾਲਣ ਵਾਲਾ ਤੇ ਉਹ ਵਿਚਾਰੇ ਰੁੱਖਾਂ ਦੇ ਪੱਤੇ ਖਾ ਕੇ ਆਪਣੀ ਗੇਮ ਦੈ ਵਿੱਚ ਪੱਤੇ ਵਿਖਾ ਖਾ ਕੇ ਆਪਦਾ ਜ਼ਿੰਦਗੀ ਦਾ ਟਾਈਮ
ਰੁੱਖ ਸਿਰਫ ਪੇੜ ਮੀ ਹੈਗੇ ਉਹ ਨਾ ਉਹਨਾਂ ਲਈ ਘਰ ਨੇ ਉਹ ਇੱਕ ਇਕ ਥਾਂ ਬਿਲਕੁਲ ਬਿਲਕੁਲ ਰੁੱਖ ਹੋਣਾ ਲਈ ਘਰ ਨੇ। ਜਿਵੇਂ ਕਹਿਲਓ ਕਿ ਆਪਣਾ ਘਰ ਹੈ ਨਾ ਆਪਣੇ ਮਾਂ ਬਾਪ ਨੇ ਆਪਣੇ ਨਾਲ ਨੇ। ਉਵੇਂ ਹੀ ਰੁੱਖ ਜਾਨਵਰਾਂ ਦੇ ਮਾਂ ਬਾਪ ਰੁੱਖ ਜਾਨਵਰਾਂ ਦੇ ਘਰ ਨੇ ਉਹਨਾਂ ਦੀ ਸੰਭਾਲ ਰੱਖਣੀ ਉਹਨਾਂ ਲਈ ਕਹਿ ਲਓ ਇੱਕ ਛਾਂ ਹੈ। ਰੁੱਖ
ਹਾਂਜੀ।
ਜਾਨਵਰਾਂ ਲਈ ਇੱਕ ਬਿਲਕੁਲ ਛਾਂ ਹੈ ਕਿ ਉਹਨਾਂ ਨੂੰ ਅਹ ਰੁੱਖਾਂ ਨੇ ਇੰਨਾ ਕੁਝ ਕੀਤਾ ਹੈ ਹਨਾ ਆਪਣਾ ਇਨਵਾ ਮੈਂਟ ਤੇ ਕਹੋ ਕਿ ਇੰਨਾ ਜ਼ਿਆਦਾ ਹਾਰਮਫੁੱਲ ਗੈਸਿਸ ਨੇ ਇੰਨੀ ਜ਼ਿਆਦਾ। ਉਹ ਸਾਰੀਆਂ ਕੌਣ ਲੈ ਲੈਂਦਾ ਆਪਦੇ ਅੰਦਰ ਰੁੱਖ ਲੈ ਲੈਂਦੇ ਨੇ ਬਿਲਕੁਲ
ਸਹੀ ਕਹਿ ਰਹੇ ਹੋ ਤੁਸੀਂ ਮੈਂ ਤੁਹਾਨੂੰ ਦੱਸਦੀ ਹਾਂ ਜੇੜੇ ਰੁੱਖ ਹੈ ਨਾ
ਸਾਡੇ ਘਰ ਦੇ ਸਾਹਮਣੇ ਇੱਕ ਰੁੱਖ ਹੈਗਾ ਸੀਗਾ ਉੱਥੇ ਚਿੜੀਆਂ ਨੇ ਆਲਣਾ ਪਇਆ ਹੋਇਆ ਸੀ। ਬੜੀਆਂ ਹੀ ਚਿੜੀਆਂ ਉੱਥੇ ਰਹਿੰਦੀਆਂ ਸੀ ਮੈਨੂੰ ਲਗਦਾ ਹੋਣ ਗਿਆ। ਚਾਲੀ ਪੰਜਾਹ ਚੜੀਆਂ ਸਮਜੋ ਰੋਜ਼ ਆਉਂਦੀਆਂ ਸੀ ਰੁੱਖ ਦੇ ਉੱਤੇ। ਉੱਥੇ ਉਹਨੂੰ ਨਿੱਕੇ ਨਿੱਕੇ ਆਲ੍ਹਣੇ ਬਣਾ ਕੇ ਰਹਿੰਦੀਆਂ ਹੋਈਆਂ ਸੀ। ਸਵੇਰੇ ਜਾਂਦੀਆਂ ਸ਼ਾਮੀ ਆ ਜਾਂਦੀਆਂ ਸੀ। ਚੀਂ ਚੀਂ ਦੀਆਂ ਆਵਾਜ਼ਾਂ ਆਂਦੀਆਂ ਰਹਿੰਦੀਆਂ ਸੀ। ਤੇ ਉਹ ਰੁੱਖ ਵੱਡਿਆ ਗਿਆ ਜੀ ਗਲੀ ਵਾਲਿਆਂ ਨੇ ਰਲ ਕੇ ਰੁੱਖ ਵੱਢ ਤਾਂ। ਸਾਰੀਆਂ ਚਿੜੀਆਂ ਉਸ ਸਰੂਖ ਦੇ ਆਲੇ ਦੁਵਾਲੇ ਗੋਲ ਗੋਲ ਘੁੰਮਦੀਆਂ ਹੀ ਰਹੀਆਂ ਉਹਨਾਂ ਨੂੰ ਆਈ ਲੱਗਿਆ ਕਿ ਉਹਨਾਂ ਦਾ ਘਰ ਹੀ ਚਲਾ ਗਿਆ ਉਹਨਾਂ ਦਾ ਘਰ ਚਲਾ ਗਿਆ ਇਸ ਕਰਕੇ ਰੁੱਖ ਸਿਰਫ ਜਾਨਵਰਾਂ ਨੂੰ ਤੇ ਇਨਸਾਨਾਂ ਨੂੰ ਦੋਨਾਂ ਨੂੰ ਚਾਹੀਦੇ ਹਨ ਆਪਣੀ ਜ਼ਿੰਦਗੀ ਜੀਣ ਵਾਸਤੇ ਆਪਾਂ ਨੂੰ ਰੁੱਖ ਦੀ ਬੜੀ ਮਹੱਤਤਾ। ਰੁੱਖ ਜ਼ਰੂਰ ਰੱਖਣਾ ਚਾਹੀਦਾ ਹਨ ਫਿਰ ਦੇਖੋ ਰੁੱਖਾਂ ਤੋਂ ਜੜੀ ਬੂਟੀਆਂ ਦਵਾਈਆਂ ਬਣਦੀਆਂ ਨੇ ਕਿੰਨੀਆਂ ਹ ਹਾਂ ਕਿੰਨੀਆਂ ਦਵਾਈਆਂ ਨੇ ਜਿਹੜੀਆਂ ਰੁੱਖਾ
ਕਰੋਲੇ ਹਾਂਜੀ ਬਿਲਕੁਲ ਦੀ ਰੁੱਖਾਂ ਤੋਂ ਜਿਹੜੀ ਗੜੀ ਬੂਟੀਆਂ ਬਣਦੀਆਂ ਨੇ ਹੁਣ ਕੁੱਛ ਬੱਚਾ ਪੇਟ ਦਰਦ ਹੋ ਗਿਆ ਸਿਰ ਦਰਦ ਹੋ ਗਿਆ ਕੋਈ ਸੱਟ ਵੱਜ ਗਈ ਕੋਈ ਮਲਮ ਬਣਾਉਣੀ ਹੋਵੇ ਕਿੰਨਾ ਕਿੰਨਾ ਫਾਇਦੇਦਾਰ ਹੁੰਦੀਆਂ ਨੇ ਜੀ ਤੁਲਸੀ ਦਾ ਪੱਤਾ ਖਾ ਲੋੋ ਜੀ। ਇਹ ਚੀਜ਼ ਹੋ ਜਾਏਗੀ
ਹਾਂਜੀ ਅ ਨੀਮ ਏ
ਬਿਲਕੁਲ
ਨੀਮ ਦੇਖੋ ਉਸਂ ਨੀਮ ਦੇ ਕਿੰਨੇ ਫਾਇਦੇ ਨੇ। ਕਿਸੀ ਦੇ ਕਿੱਲ ਮੁਹਾਂਸੇ ਹੋ ਜਾਣ, ਉਹ ਨਿੰਮ ਲਗਾ ਲੈਂਦੇ ਹੈ। ਉਹਨਾਂ ਦਾ, ਫੇਸ ਸਾਫ਼ ਹੋ ਜਾਂਦਾ ਹੈ। ਕਿਸੇ ਨੂੰ ਖ਼ਾਰਸ਼ ਦੀ ਪ੍ਰੋਬਲਮ ਹੈ, ਉਹ ਨਿੰਮ ਲਗਾ ਲਈ। ਠੀਕ ਹੋ ਜਾਂਦਾ ਹੈ, ਸਿਰ ਵਿੱਚ ਡੈਂਡਰਫ ਹੋ ਗਈ, ਤੁਸੀਂ ਨਿੰਮ ਲਗਾ ਲਉ, ਤਾਂ ਵੀ ਠੀਕ ਹੋ ਜਾਂਦੀ ਹੈ, ਵੀ ਨਿੰਮ ਦੇ ਵੇਖੋ, ਕਿੰਨੇ ਫਾਇਦੇ ਨੇ। ਜਿਹੜਾ ਪਿੱਪਲ ਹੈ, ਉਹ ਆਪਾਂ ਨੂੰ ਛਾਂ ਦਿੰਦਾ ਹੈ, ਹਾਂਜੀ- ਹਾਂਜੀ ਐਲੋਵਿਰਾ ਤਾਂ ਬਹੁਤ ਫਾਇਦੇਮੰਦ ਹੈ, ਸਿਰ ਤੇ ਲਗਾਉਂਦੇ ਨੇ, ਫੇਸ ਤੇ ਲਗਾਉਂਦੇ ਆ।
ਬਿਲਕੁਲ, ਲੋਕ, ਲੋਕ ਐਲੋਵੇਰਾ ਖਾਂਦੇ ਵੀ ਨੇ। ਉਹ ਵੀ ਬਹੁਤ, ਸਿਹਤ ਲਈ ਵੀ ਬਹੁਤ ਵਧੀਆ ਹੁੰਦੀ ਹੈ। ਹਾਂਜੀ, ਲੋਕ ਉਹਨਾਂ ਦਾ, ਹਾਂ। ਬਿਲ ਕੁ ਉਹਨਾਂ ਦੇ ਉਹ ਬਣਾਉਂਦੇ ਹੈ। ਸ਼ੇਕ ਬਣਾਉਂਦੇ ਹੈ, ਜੂਸਸ ਬਣਾਉਂਦੇ ਹੈ। ਨਾਲੇ ਰੁੱਖ, ਸਿਰਫ ਖਾਣਾ- ਪੀਣਾ ਜਾਂ ਜਾਨਵਰਾਂ ਲਈ, ਜਾਂ ਇਨਸਾਨਾਂ ਲਈ ਨਹੀਂ। ਰੁੱਖ, ਇੱਕ ਇਨਵਾਇਰਮੈਂਟ ਲਈ ਬਹੁਤ ਵੱਡਾ ਇੱਕ ਇਸ਼ੂ ਹੈ। ਕਿ ਰੁੱਖ ਖ, ਉਹਨੂੰ ਜਿਹੜੀ ਇੰਨੀ ਜ਼ਿਆਦਾ, ਆਪਣੇ ਤਾਪਮਾਨ ਵੱਧ ਜਾਂਦਾ, ਇੰਨੀ ਗਰਮੀ ਹੋ ਰੱਖੀ ਹੈ, ਆਪਣੇ ਇੰਡੀਆ ਚ, ਇੰਨੀ ਜ਼ਿਆਦਾ ਆਪਣੇ ਦੇਸ਼ ' ਇੰਨੀ ਜ਼ਿਆਦਾ ਗਰਮੀ ਹੋ ਰੱਖੀ ਹੈ। ਇੰਨਾ ਤਾਪਮਾਨ ਵੱਧ ਚੁੱਕਿਆ ਹੈ ਤੇ ਰੁੱਖ ਉਹ, ਨਾਂ ਗਰਮੀ ਨੂੰ ਵੀ ਘੱਟ ਕਰਦੇ ਹੈ। ਬਹੁਤ
ਬਿਲਕੁਲ ਜੀ, ਜਿੰਨੇ ਜ਼ਿਆਦਾ ਰੁੱਖ ਹੋਣਗੇ, ਉਹਨਾਂ ਮੌਸਮ ਅੱਛਾ ਹੋਏਗਾ। ਤੁਸੀਂ ਦੇਖੋ, ਪਹਾੜਾਂ ਵਿੱਚ ਮੌਸਮ ਵਧੀਆ ਹੁੰਦਾ ਹੈ। ਕਿਉਂਕਿ, ਉੱਥੇ ਬਹੁਤ ਜ਼ਿਆਦਾ ਰੁੱਖ ਹੁੰਦੇ ਹਨ। ਲੰਬੇ -ਲੰਬੇ, ਰੁੱਖ ਹੁੰਦੇ ਹਨ। ਇਸ ਕਰਕੇ ਉੱਥੋਂ ਦਾ, ਮੌਸਮ ਅੱਛਾ ਹੁੰਦਾ ਹੈ, ਜਿੰਨੇ ਰੁੱਖ ਜ਼ਿਆਦਾ ਹੋਣਗੇ, ਉਹਨਾਂ ਮੌਸਮ ਅੱਛਾ ਹੋਏਗਾ। ਹਹ ਜਿੰਨੇ ਰੁੱਖ ਘੱਟ ਹੋਣਗੇ, ਉਨਾਂ ਮੌਸਮ ਜ਼ਿਆਦਾ ਗਰਮੀ ਵਾਲਾ ਹੋਏਗਾ। ਰੁੱਖ, ਗਰਮੀ ਨੂੰ ਸੋਕ ਲੈਂਦੇ ਨੇ। ਫਿਰ ਦੇਖੋ ਰੁੱਖ, ਬਾਰਿਸ਼ ਲਿਆਉਣ ਚ ਵੀ, ਬੜੀ ਮਦਦ ਕਰਦੇ ਨੇ।
ਹਮਮ, ਬਿਲਕੁਲ ਇਹ ਪੂਰੀ ਬਿਲਕੁਲ ਵੋਟਰਸਾਈਕਲ ਜਿਹੀ ਹੁੰਦੀ ਹੈ, ਬਿਲਕੁਲ ਵੋਟਰਸਾਈਕਲ ਹੁੰਦੀ ਹੈ। ਬਹੁਤ ਵੱਡਾ, ਆਪਣੇ ਲਈ ਬਹੁਤ ਅਨਮੋਲ ਉਪਹਾਰ ਹੈ। ਹੈਨਾ? ਰੁੱਖ ਆਪਣੇ ਜੀਵਨ ਦਾ, ਬਹੁਤ ਹੀ ਬਹੁਤ ਇੰਪੋਰਟੈਂਟ ਬਹੁਤ ਤੋਂ, ਜ਼ਿਆਦਾ ਜ਼ਰੂਰੀ ਉਪਹਾਰ ਹੈ। ਆਪਣੇ ਜੀਵਨ ਨੂੰ, ਪਰਿਆਵਰਨ ਨੂੰ, ਹੈਨਾ ਪੂਰਾ ਸੁੰਦਰ ਬਣਾਉਣ ਚ ਬੜਾ ਹੀ ਕੰਮ ਕਰ ਚੁੱਕਾ ਹੈ, ਨਾਲੇ ਬਹੁਤ ਹੀ ਕਹਿੰਦੇ ਨਾ, ਰੁੱਖ ਖਿਲਦਾ ਹੈ। ਫੁੱਲ ਉੱਗਦੇ ਨੇ, ਉਹ, ਉੰਹਦੀ ਸੁੰਦਰਤਾ ਹੀ ਬਹੁਤ ਵੱਖਰੀ ਹੈ।
ਢਲਿਆ ਹੋਇਆ, ਬੁਝਿਆ ਹੋਇਆ। ਪੇੜ, ਪੇੜ ਜਿਹੜੇ ਉਹ ਪੱਤੇ ਡਿੱਗੇ ਹੋਏ, ਉਹ ਚੰਗੇ ਨਹੀਂ ਲੱਗਦੇ। ਉਹ ਸੋਹਣੇ ਖਿਲਦੇ ਹੋਏ, ਚੰਗੇ ਲੱਗਦੇ ਹੈ।
ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਜੀ। ਰੁੱਖ
ਮਨ, ਤੇ ਬਿਲਕੁਲ ਲੋਕਾਂ ਨੂੰ, ਕੁਛ ਪਰੇਸ਼ਾਨੀ ਹੋਵੇ, ਦੁੱਖ ਹੋਵੇ ਬੰ ਦਾ, ਬਾਹਰ ਪਾਰਕ ਚ ਵਾਕ ਕਰਨ ਜਾਂਦਾ ਹੈ, ਉਹਨੂੰ ਇੰਨੀ ਸਕੂਨਦਾਇਕ ਉੱਥੇ ਵਾਕ ਹੁੰਦੀ ਹੈ, ਉੱਥੇ ਇੰਨਾ ਆਰਾਮ ਮਿਲਦਾ, ਰਿਲੈਕਸ ਮਿਲਦਾ, ਕਿਉਂਕਿ ਉਹ, ਉਹ ਰੁੱਖਾਂ ਦੀ ਹੀ ਪੋਜ਼ਟਿਵਿ ਟੀ, ਉਸ ਇਨਸਾਨ 'ਚ ਚਲੀ ਜਾਂਦੀ ਹੈ।
ਹਾਂਜੀ। ਅੱਜ -ਕੱਲ੍ਹ ਤਾਂ ਬੱਚਿਆਂ ਨੂੰ ਸਕੂਲਾਂ ਵਿੱਚ ਹੀ ਸਿਖਾਇਆ ਜਾਂਦਾ। ਵੀ, ਹਰ ਬੰਦਾ ਇੱਕ ਰੁੱਖ ਲਗਾਵੇ, ਹਰ ਵਾਰੀ ਅਭਿਆਨ ਇੱਕ ਸ਼ੁਰੂ ਕੀਤਾ ਜਾਂਦਾ ਹੈ, ਹਰ ਇਨਸਾਨ ਇੱਕ ਰੁੱਖ ਜ਼ਰੂਰ ਲਗਉੰਦਾ।
ਬਿਲਕੁਲ।
ਬੀ, ਅਸੀਂ ਮੈਂ ਵੀ, ਆਪਣੇ ਘਰ ਦੇ ਨੇੜੇ, ਇੱਕ ਰੁੱਖ ਲਗਾਇਆ ਬੱਚਿਆਂ ਨੂੰ ਤੋਂ, ਵੀ ਲਗਵਾਇਆ, ਤੁਸੀਂ ਵੀ ਕੋਸ਼ਿਸ਼ ਕਰੋ, ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਕਹੋ ਕਿ ਆਪਾਂ, ਸਾਰੇ ਜਣੇ ਇੱਕ- ਇੱਕ, ਰੁੱਖ ਜ਼ਰੂਰ ਲਗਾਈਏ। ਚਲੋ, ਅਗਰ ਜ਼ਮੀਨ ਨਹੀਂ ਵੀ ਹੈ, ਤਾਂ ਕੋਈ ਗੱਲ ਨਹੀਂ। ਤੁਸੀਂ ਗਮਲੇ ਵਿੱਚ, ਰੁੱਖ ਲਗਾ ਲਓ।
ਬਿਲਕੁਲ। ਬਿਲਕੁਲ ਜੀ, ਬਹੁਤ ਤੁਹਾਡਾ ਬਹੁਤ ਬਹੁਤ ਵਧੀਆ ਸੋਚ ਐ, ਤੁਹਾਡੀ ਇਹ ਤਾਂ ਆਪਾਂ ਸਾਰੇ ਇਹਨਾਂ ਨੂੰ ਕਰਨਾ ਚਾਹੀਦਾ, ਆਪਣੇ ਆਪਣੀ ਧਰਤੀ ਨੂੰ ਬਚਾਉਣ ਵਾਸਤੇ। ਤੇ ਆਪਣੇ ਹਨਾ, ਆਪਣੇ ਜਿੱਥੇ ਆਪਾਂ ਰਹਿੰਦੇ ਹਾਂ। ਉਸ ਚੀਜ਼ ਬਿਲਕੁਲ
ਬਿਲਕੁਲ, ਘਰੋ ਆਪਾਂ ਵਾਧੂ ਸਾਰੇ ਹਰਬਸ ਲਗਾ ਲੈਂਦੇ ਹ ਨਾ। ਜੜੀ ਬੂਟੀਆਂ ਲਗਾ ਲਉ ਆਪਣੇ ਘਰ ਚ। ਨਿੰਮ ਲਗਾ ਲਉ, ਤੁਲਸੀ
ਟਰ ਵਗੈਰਾ ਹਨਾ ਪੁਦੀਨਾ, ਧਨੀਆ ਉਗਾਣ ਲੱਗ ਗਏ ਨੇ। ਕਿੰਨਾ ਫਾਇਦਾਮੰਦ ਐ ਤੁਸੀਂ ਸੋਚੋ ਬਿਲਕੁਲ-ਬਿਲਕੁਲ ਜੀ। ਮੇਰੇ ਨਾਲ ਦੇ ਘਰ ਨੇ ਉਹਨਾਂ ਨੇ ਮਿਰਚਾਂ ਬਿਲਕੁਲ, ਸਾਡੇ ਨਾਲ ਦੇ ਘਰ ਤੇ ਨੇ ਮਿਰਚਾਂ, ਆਪਣਾ ਕੀ ਕਹਿੰਦੇ ਹੈ ਭਿੰਡੀ ਆਹ ਗੋਭੀ। ਬਹੁਤ ਕੁੱਛ ਉਗਾ ਕੇ ਰੱਖਿਆ ਹੋਏਆ। ਬਹੁਤ ਫੁੱਲ ਬਹੁਤ ਸੋਹਣੇ-ਸੋਹਣੇ ਉਗਾ ਰੱਖੇ। ਉਹ ਪੂਰਾ ਦਿਨ ਕਹਿ ਲਓ ਉਹਨਾਂ ਨੂੰ ਬਾਜ਼ਾਰ ਜਾਣਾ ਹੀ ਨੀ ਪੈਂਦਾ ਜੀ। ਘਰੇ ਹੀ, ਘਰੇ ਹੀ ਉਗਾਦੇ ਆ, ਘਰੇ ਹੀ ਖਾਂਦੇ ਏ, ਬਿਲਕੁਲ। ਨਾ ਕੋਈ ਬਿਮਾਰੀ, ਨਾ ਕੋਈ ਸਾਈਡ ਇਫੈਕਟ, ਨਾ ਕੋਈ ਹਨਾ ਕੈਮੀਕਲ ਬਹੁਤ ਵਧੀਆ।
ਬਿਨਾਂ ਖਾਦ ਤੋਂ ਹਾਂਜੀ ਬੜੀ ਵਧੀਆ ਗੱਲ। ਮੈਂ ਵੀ ਟਰਾਈ ਕਰਾਂਗੀ ਕੋਸ਼ਿਸ਼ ਕਰਾਂਗੀ। ਹੁਣ ਛੁੱਟੀਆਂ ਚੱਲ ਰਹੀਆਂ ਜਿੱਦਾਂ। ਮੈਂ ਵੀ ਕੋਸ਼ਿਸ਼ ਕਰਾਂਗੀ ਘਰੇ ਲਿਆ ਕੇ ਗਮਲੇ। ਤੇ ਛੱਤ ਤੇ ਮਿੱਟੀ ਪਾ ਕੇ ਉਹਨਾਂ ਵਿੱਚ ਤੇ ਮੈਂ ਬੂਟੇ ਲਗਾਵਾਂ ਤਾਂ ਜੋ ਘਰ ਵਿੱਚ। ਅੱਛੀ ਔਕਸੀਜਨ ਵੀ ਆ ਸਕੇ। ਤੁਹਾਡੇ ਕੋਲ ਬਹੁਤ ਵਧੀਆ ਨੌਲੇਜ ਏ ਇਸ ਚੀਜ਼ ਨੂੰ, ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬੜੀ ਸੰਤੁਸ਼ਟੀ ਮਿਲੀ। ਹਾਂਜੀ, ਚਲੋ ਠੀਕ ਐ ਜੀ, ਸਤਿ ਸ਼੍ਰੀ ਅਕਾਲ ਜੀ।
ਓਕੇ, ਸਤਿ ਸ਼੍ਰੀ ਅਕਾਲ।